ਹੈਲੋ।
ਹੈਲੋ।
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
ਬਸ ਬੜੀਆ, ਆਪ ਕੈਸੇ ਹੋ?
ਹਾਂਜੀ ਹਾਂਜੀ, ਸਭ ਵਧੀਐ, ਤੁਸੀਂ ਸੁਣਾਓ?
ਬਸ ਸਭ ਚੰਗਾ ਚੱਲ ਰਾ ਸੀ। ਥੋੜਾ ਸ ਫੋਨ ਮ ਬਿਜ਼ੀ
ਆਹ ਹੋ ਫੋਣ ਤੋ
ਅੱਜ ਕੱਲ ਮਤਲਬ ਇਤਨਾ ਫੋਨ ਜ਼ਰੂਰੀ ਹੁੰਦਾ, ਲੋਕੋ ਕੇ ਲ ਦੂਸਰੇ ਕੇ ਪਾਸ ਬੈਠਣਾ ਹੀ ਬੂਲ ਗਏ ਸਾਰੇ ਕੰਮ ਫੋਨ ਵਿਚ ਲਗਿਆ।
ਫੋਨ ਵਿੱਚ ਹੀ ਨਹੀਂ ਆ, ਫੋਨ ਵਿੱਚ ਹੀ ਆਉਂਦੇ ਨੀ।
ਹਾਂ
ਹੋਮਵਰਕ ਹੋ ਗਿਆ। ਕੁੱਝ ਵੀ ਲੈ ਲੋ, ਸਾਰੇ ਕੰਮ ਫੋਨ ਵਿੱਚ ਹੋ ਜਾਂ
ਹਾਂ, ਸਭ ਕੁਛ ਮਤਲਬ ਪਰ ਤਾ ਫ, ਫੋਨ ਬਿਨਾਂ ਤੋਂ ਕੋਈ ਜ਼ਿੰਦਗੀ ਨਹੀਂ।
ਹੂੰ
ਮੈਂ ਲੇਟੀ ਲੇਟੀ ਸੋਚ ਰਹੀ, ਮੈਨੇ ਕਿਹਾ ਚਲ ਆ ਬਾਤ ਕਰ ਲੇਤੇ ਹੈਂ ਥੋੜੀ ਸੀ, ਟਾਈਮ ਹੀ ਨਹੀਂ ਮਿਲ ਪਾਇਆ
ਦੇਖੋ ਗਲੇ ਐ, ਸਹੀ ਹੈ ਪਰ ਓਨਲਾਈਨ ਪੜ੍ਹਾਈ ਵੀ ਤਾਂ ਫੋਨ ਨਾਲ ਹੁੰਦੀ ਨੀ,
ਹਾਂ, ਯੋ ਤੋ ਹੈ।
ਇਹ ਤੋ ਹੈ, ਵੀ
ਨਹੀਂ ਚਲੋ, ਕੁਛ ਹੂੰ ਅੱਛਾ ਸੋਚ ਵੀ ਲੇਂ। ਔਰ ਫੋਨ ਵਿੱਚ ਐਸਾ ਨਾ ਆਏ, ਕਿ ਸਭ ਕੁਛ ਗ਼ਲਤ ਹੀ ਹੈ ਸਭ ਕੁਛ
ਅੱਛਾ ਰਾਤ ਨੂੰ ਫੋਨ ਚਲਾਣ ਤੋਂ ਪੂਰੀ ਨੀ ਹੁੰਦੀ।
ਹਾਂ ਯੋ ਤੋ ਹੈ ਪਰ ਫਿਰ ਦੇਖੋ, ਆਂਖੋ ਵਿੱਚ ਵੀ ਦਰਦ ਹੋਣੇ ਲੱਗੇ ਹੈ, ਔਰ ਆਂਖੋ ਮੈਂ ਲਾਲਪਨ ਜਲਨ ਹੋ ਜਾਤੀ ਹੈ।
ਹਾਂ। ਨਹੀਂ ਪੇਲੇ ਨੀ, ਪਹਿਲੇ ਲੋਕ ਆਪਸ ਵਿੱਚ ਬੈਠ ਕੇ ਗੱਲਾਂ ਕਰਦੇ ਨੇ।
ਨਾ-ਨਾ ਵੋ ਤੋ, ਵੋ ਤੋ ਲੋੜ, ਨਹੀਂ ਹੈ, ਨਾ ਵੀ ਜ਼ਰੂਰਤ ਹੀ ਖਤਮ ਸੀ, ਹੋ ਗਈ ਫੋਨ ਨੇ ਇਤ ਨਾ ਖੁਦ ਮੈ ਬਿਜੀ ਕਰਦੀਆ ਸੀ, ਹਮ ਸਭ ਕੋ ਕਿ ਹਮੈਂ ਤਾਂ ਬਸ ਇਸ ਕੁਛ ਦਿਖਤਾ ਹੀ ਨਾ
ਸਭਕੇ, ਹੂੰ, ਸਹੀ ਕਹਿ ਰਹੇ ਓ। ਹੋਰ ਦੱਸੋ? ਬੱਚੇ ਕਿਆ ਕਰਦੇ ਸੀ?
ਬਸ ਸਭ ਵਧੀਆ, ਸਭ ਚੰਗੈ। ਮੌਸਮ ਵੀ ਇਤਨਾ ਗਰਮ ਹੋ ਰਾ ਸੀ।
ਹਾਂ, ਮੌਸਮ ਤੇ ਬੜਾ ਚ ਹੈ, ਮੌਸਮ ਦਾ ਵੀ ਆਪ ਨਹੀਂ ਮਜ਼ਾ ਪਲ ਮੈਂ ਠੰਡਾ ਹੋ ਜ਼ਾ ਦਾ ਸੀ। ਪਲ ਮੇ ਗਰਮ ਜਾਂਦਾ ਸੀ।
ਹੂੰ, ਫੋਨ ਨਾ, ਹਾਂ ਫ਼ੋਨ ਨੇ ਨੁਕਸਾਨ ਵੀ ਨਹੀਂ ਔਰ ਫ਼ੋਨ ਨੇ ਅੱਛੇ ਬੈਨੀਫਿਟ ਵੀ ਐ।
ਹਾਂ ਜੋ ਤੋ ਹੈ। ਦੇਖੋ ਯੂਜ
ਔਨਲਾਈਨ ਕਲਾਸ, ਨੋਟ ਸਭ ਕੁਛ ਫੋਨ ਤੇ ਹੀ ਮਿਲ ਜਾਂਦਾ, ਯੂਟਿਊਬ ਤੋਂ ਕਾਫੀ ਚੀਜ਼ਾਂ ਸ ਮਿਲ
ਜੀਜੀ ਹ ਬਹੁਤ ਚੰਗਾ, ਔਨਲਾਈਨ ਸਾਰੇ ਕੰਮ ਹੁਣ ਜਾਂਦੇ ਆ ਉਹ, ਲਾਈਨ ਦੀ ਨਹੀਂ ਰਹਿੰਦੀ।
ਬਿਲਕੁਲ ਸਹੀ ਦੱਸਿਓ ਜੀ।
ਹਨਾ ਪਹਿਲੇ ਯੋਨ ਦਂਦਾ ਅਹ ਜੀ ਯੋ ਤੋ ਹੈ। ਔਰ ਜੋ ਬਾਤੇਂ ਮਤ ਮਤਲਬ ਫੋਨ ਵਿੱਚ ਵੀ ਹੋਤਾ ਹੈ ਕਿ ਆਪਣਾ ਕੋਈ ਰੇਸੀਪ ਕੋਈ ਰੈਸੀਪੀਸ ਵਗੈਰਾ ਦੇਖ। ਨ ਆਪਣਾ ਚੰਗਾ ਤੁਰੰਤ ਦੇਖ ਲਓ।
ਤੁਰੰਤ ਦੇਖਲੋ ਤੇ ਪਾ ਲਓ ਫਿਰ
ਹਾਂ ਪਰ ਪਹਿਲੇ ਕੀ ਹੁੰਦਾ ਸੀ ਨਾ ਪਹਿਲੇ ਕਿਤਾਬੇ ਹਾਂ ਪਹਿਲੇ ਕਿਤਾਬੇ ਹੁੰਦੀ ਸੀ। ਦੀ ਉਸਮੇ ਹਮੇ ਰੈਸੀਪੀ ਬੈਠ ਕੇ ਦੇਖ ਕੇ ਪੜ੍ਹਨ ਪੜਂਨਦੇ ਔਰ ਫਿਰ ਉਸ ਰੈਸੀਿਪੀ ਕੋ ਬਣਾਵੋ ਤੋ ਕਾਫੀ ਟਾਈਮ ਲੱਗਦਾ।
ਫਾਇਦੇ ਤੋਂ ਹੈ ਫਾਇਦੇ ਤੋਂ ਹੈ ਬਸ ਸਾਨ ਵੀ ਹੈ ਧਿਆਨ ਨਾ ਰੱਖਿਐ ਤੌ।
ਜੀ - ਜੀ - ਜੀ
ਪਿਆਨ, ਨੁਕਸਾਨ ਕੀ ਗੱਲ ਕਰਦੇ ਤੋ ਵੱਡਾ ਨੁਕਸਾਨ ਵੀ ਹੈ। ਲੱਤ ਲੱਗ ਜਾਣੀ ਫੋਨ ਕੀ।
ਚੰਗੀ ਗੱਲ ਬੋਲ ਰਹੇ ਹੋ ਆਪ। ਜਬ ਹਮੈਂ ਫੋਨ ਦੀਕ ਗੰਦੀ ਲੱਤ ਲਗ ਜਾਂਦੀ ਸੀ ਤੋ ਹਮੇ ਤੋ ਘਰ ਕੇ ਕੁਛ ਕੰਮ ਭੀ ਨਾ ਦਿਖਤੇ।
ਜੈਸੇ ਬੱਚਾ ਫੋਨ ਦੇ ਬਿਨਾਂ ਰਹਿ ਨਹੀਂ ਸਕਦੇ ਨੀ।
ਹਾਂ ਯਹੀ ਤੋਂ ਜਬ ਜੇ। ਜੀ- ਜੀ - ਜੀ ਹਾਂਜੀ। ਇਹ ਚੰਗੇ ਬਸ। ਸੋਹਨੀ ਚੰਗੀ ਗੱਲ ਤੋਂ ਹੀ ਆਉਂਦੀ ਹੈ ਕਿ ਚਲੋ ਸਾਨੀਆਂ ਇਤਨੀੀਆਂ ਪੈਂਦਾ ਹੋ ਗਈਆਂ ਪਹਿਲੇ ਲੋਕ ਇਤੇਨੇ ਪੜ੍ਹੇ ਲਿਖੇ ਨਹੀਂਥੇ ਤੋ ਬੱਚੇ ਕੋ ਠੀਕ ਸ ਪੜ੍ਹਾ ਨਹੀਂ ਪਾਉਂਦੇ ਸੀ
ਮਤਲਬ ਛੋਟੇ ਛੋਟੇ ਬੱਚੇ ਵੀ ਦਿਨ ਭਰ ਗੇਮਾਂ ਖੇਲਦੇ ਰਹਿੰਦੇ ਨ ਫ ਬਾਹਰ ਨੀ ਜੋਂਦੇ ਬਾਹਰ ਨਿ ਜੋਂਦੇ ਐਕਵਿਟੀ ਕਰਨ ਨੂੰ।
ਅਰੇ ਬੱਚੋ ਕ ਬੀਸ ਘੰਟੇ ਫੋਨੈਂ ਮੇਂ ਲਗਂਦਾ ਰਹਿੰਦਾ ਆਂਖੋ ਕੋ ਐਸੇ ਅੰਦਰ ਘੁਸਾਲ ਹੈ ਜੈਸੇ ਫੁੱਟ ਜਾ।
ਹਾਂ!
ਔਰ ਜਰਾਸਾ ਫੋਨ ਤਮ ਛੀਨ ਲੋ ਊਨ ਕੇ ਪਿੱਛੇ ਸੇ ਅਰੇ ਵ ਪਾਗਲ ਹ ਜਾਣ ਦੋ ਸੇ।
ਹਮ ਮੇਰੀ ਭਾਂਜੀ ਨੂੰ ਦੇਖ ਲੋ ਫੋਨ ਛੀਣ ਤ ਨੂੰ ਰੋਣ ਲੱਗ ਪੈਂਦੀ ਹੈ ਤੇ ਸਾਡੇ ਵ ਸਾਡੇ ਵਰਗੇ ਲੋਕ ਰਣ ਨੂੰ ਫੋਨ ਫੋਨ ਚਲਾਉਦੇ ਨੇ ਦੋ ਵੱਜ ਜਾਂਦੇ ਨੇ। ਆਪ ਕ ਵੀ ਐਸੇ ਹੀ ਹੈ ਆਪ ਆਪ ਤੁਹਾਨੂੰ ਵੀ ਇੱਕਕ ਬੱ ਜਾਦੇ ਆ-
ਮੈਂ ਜ਼ਰੂਰਤ ਦਾਾ ਹਿੱਸਾ ਬਣ ਗਿਆ
ਹਮ
ਹਾਂ ਆ ਉਹੋ ਚਾਹੀਏ ਦ ਚਾਹੀਏ ਵੋ ਕਹਿਤੇ ਹੈ ਕਿ ਜ਼ਿੰਦਗੀ ਵਿੱਚ ਪਾਨਨੀ ਕੀ ਜ਼ਰੂਰਤ ਹੈ ਖਾਣੇਨ ਕੀ ਜ਼ਰੂਰਤ ਹੈ ਤਾਂ ਫਿਰ ਦੀ ਵੀ ਜ਼ਰੂਰਤ ਹੁੰਦੀ ਐ।
ਬੱਚੇ ਨਾਲ ਵੀ ਕਿਆ ਕਰੇ ਤੇ ਹੀ ਐਸੇ ਕਰਦੇ ਨੀ ਤੇ ਰਾਤ ਨੂੰ ਸੌਣ ਦੇ ਪਹਿਲੇ ਫੋਨ ਉੜਦੇ ਉੱਠਣ ਦੇ ਬਾਾਹਦ ਫੋਨ ਨਾ ਬ ਬੱਚੇ ਦੇ ਨਾਲ ਬਾਹਰ ਖੇਲਨ ਜਾਂਦੇ ਨੀ ਨਾ ਬੱਚੇ ਦੇ ਨਾਲ ਬਾਹਰ ਟੇਹਲੋ।
ਆਂ, ਯੋ ਤੋ ਚੰਗੀ ਗੱਲ ਐ।
ਬੱਚੇ ਨੇ ਕਿਆ ਸਿ ਹਾਂਜੀ-ਹਾਂਜੀ, ਜੋ ਬੱਚ ਜੋ ਦੇਖਗੇਨ ਤੇ ਔਹੀ ਸੀਖ ਔਹੀ ਸੀਖਤਾ ਬੱਚਾ।
ਹਾਂ ਯੋੋ ਹੈ ਤਾਂ ਹੈ ਦੇਖੋ ਹਮ ਜੋ ਬੱਚੋ ਵਿੱਚ ਸਿਖਾਏ ਚਾਰ ਲੋਕੋ ਮੈਂ ਬੈਠ ਕੇ ਉਹ ਥੋੜਾ ਅੱਛਾ ਬਤਾਤੇ ਤੁਮਪੇ ਵੈਸੇ ਅਸਰ ਪੜਂਦਾ ਸੀ। ਅਗਰ ੳਨਕੇ ਸਾਮਨੇ ਹਮ ਖੁਦ ਹੀ ਫੋਨ ਚਲਾ ਰਹੇ ਹੈਂ। ਔਰ ੳਨਕੋੋ ਹਮ ਟੋਕਰੇ ਹੈਂ ਤੋ ੳਨਪੇ ਨਈ ਅਸਰ ਹੋਨਾ।
ਹੰ, ਦੇਖੋ ਅੱਜ ਕੱਲ ਤਾਂ ਸ਼ੁਰੂਆਤ ਕਰ ਦੇ ਫੋਨ ਜੇਬ ਵਿੱਚ ਅਸੀਂ ਬਾਹਰ ਨੂੰ ਜਾਂਦੇ ਨੀ। ਫੋਨ ਹਾਂ ਹੱਥ ਵਿੱਚ ਹੀ ਰੇਂਦਾ ਨੀ। ਔਰ ਅ ਅਖ ਵੀ ਆ ਫੋਨ ਵੀ ਫੋਨ ਨਾਲ ਰੇਂਦੀ ਨੀ ਔਰ ਚੱਲ ਰਹੇ ਨੀ ਹਮ ਰੋਡ
ਜੀ ਚੰਗੀ ਗੱਲ ਹਾਂ ਯੋ ਤੋ ਹੈ, ਅਰੇ ਅਜੇ ਕਭੀ-ਕਭੀ ਤੋਂ ਇੱਕਦਮ ਐਸਾ ਹੋ ਜਾਂਦੂੰ ਕਿ ਜਬ ਨੀਂਦ ਸ ਆਖ ਖੁਲੀ ਵਿੱਚ ਸਭ ਸੇ ਪੇਹਲੇ ਹਮ ਫੋਨ ਕੋ ਡੂੰਡੇ ਜੈਸੇ ਫੋਨ ਹੀ ਹਮਾਰੀ ਜ਼ਿੰਦਗੀ ਮਤਲਬ ਕਿਆ ਈ ਹੋ ਗਿਆ ਮਰੀਾ ਸਾਂਸ ਸੀ ਅਟੱਕ ਜਾਤੀ
ਫੋਨ ਬਿਲਕੁਲ-ਬਿਲਕੁਲ ਸਹੀ ਕਹ ਰਏ ਹੋ, ਸਹੀ ਦੱਸ ਰਏ ਹੋ।
ਤੋ ਐਸੀੇ ਸਾਂਸੋ ਮੇਂ ਦਰਦ ਹੋਨੇ ਲਗ
ਸਕੂਨ ਸਾ ਰਹਿੰਦਾ ਨੀ, ਫੋਨ ਆਸ ਪਾਸ ਰਹਿੰਦਾ ਨੀ ਤੋ ਜੋ ਫੋਨ ਆਸ-ਪਾਸ, ਆਸ ਪਾਸ ਨਹੀਂ ਰਹਿੰਦਾ ਨੀ ਤੋ ਬੇਚੈਨੀ ਡਿਪ੍ਰੈਸ਼ਨ ਐਸੇ ਲਗਤਾ।
ਹਾਂ ਯੋ ਤੋ ਹੈ ਵਾ ਉਹ ਵਕਤ ਕੇ ਹਿਸਾਬ ਸ ਸਾਰੀ ਚੀਜ਼ ਜ਼ਰੂਰਤ ਮਨਾ ਲੇ ਜੋ ਨੀ ਲਗੇ ਸੋ ਤੋਂ ਸਭ ਚੰਗੀ ਲੱਗਣ ਲਗੈ।
ਦੇਖੋ, ਲੋਕ ਅਪਨੀ ਜ਼ਿੰਦਗੀ ਨਾਲ ਖੁਸ਼ ਨਹੀਂ। ਤੇ ਫਿਰ ਵੀ ਫੋਨ ਛੋੜਨਾ ਵੀ ਮੁਸ਼ । ਹੋਨ ਚੋ ਨਏ, ਨਵੀ-ਨਵੀ ਐਕਟੀਵਿ ਟੀਜ਼ ਨਵੀਂ-ਨਵੀਂ ਦੋਸਤ, ਨਵੇਂ ਨਵੇਂ ਰੋਜ਼ਮਰਾ ਲੋਗੋ ਸੇ ਮਿਲਨਾ ਹੋਂਦਾ ਨੀ।
ਨਾ ਅਬ ਇਸਕੀ ਤੋ ਲੋੜ ਹੀ ਨਹੀਂ ਰਹੀ ਲੋਗੋ ਵਿੱਚ ਤਾਂ ਚੰਗੀ ਗਲੀ ਹੋ ਗਈ। ਕੀ ਚਲੋ ਦੋ ਮਿੰਟ ਸਾਂਧੂ ਬਾਤ ਕਰ ਲੇ ਸੀ ਤੋ ਦਿਲ ਹਲਕਾ ਹੋ ਜਾਂਦਾ, ਬਾਤ ਖਤਮ।
ਪਹਿਲੇ ਲੋਗੋ ਨੇ ਕੀ ਕਰਾ ਸੇ? ਸੁਬਾਹ ਸੁਬਾਹ ਉਠਦੇ ਨੀ ਤੇ ਵੋਕ ਤੇ ਜਾਂਦੇ ਨੀ, ਵੋਕ ਤੇ ਫੈਮਲੀ ਨੂੰ ਟਾਈਮ ਦੇ ਤੇ ਬਾਦ ਕਰਾ ਸੀ, ਹਸੀ ਠਹਾਕੇ ਲਗਾਂਦੇ ਸੀ ਸਾਥ ਬੈਠ ਕੇ।
ਨਾ ਉਹ ਤੇ ਛੋੜ ਹੀ ਪੈਂਦਾ, ਬਹੁਤ ਪਿੱਛੇ ਛੋੜਦਾ, ਉਸ ਤੋਂ ਬਾਅਦ ।
ਅਬ ਨਾ ਫੋਨ ਨਾ, ਹਾਂ ਅਬ ਵੋ ਜਗ੍ਹਾ ਨੀ ਫੋਨ ਲੇ ਲੀ ਸੀ।
ਯਹੀ ਕੁਛ, ਆਹ ਉਹ ਬਹੁਤ ਚੰਗੀ ਸੋਹਨੀ ਬਾਤ ਬੋਲ ਰਹੇ ਆਪ। ਉਹ ਸਾਰੇ ਪਾਤੀ ਹੋ ਜਾਂਦੀ ਕਿ ਅਸੀਂ ਕੋਈ ਆਫਿਸ ਵਿੱਚ ਬਿਜੀ ਹੋ ਜਾਤਾ ਹੈ, ਕੋਈ ਸਕੂਲ ਵਿੱਚ ਬਿਜੀ ਹੈ, ਕੋਈ ਘਰ ਵਿੱਚ ਬਿਜੀ ਹੈ। ਤੋਂ ਸਾਨੂੰ ਟਾਈਮ ਹੀ ਨਹੀਂ ਮਿਲਤਾ ਪੇਂਡਾ ਚ ਪੈਂਡ ਕਰਨੇ ਵਿੱਚ।
ਨਹੀਂ ਫੈਮਲੀ ਨਾਲ ਤੋ ਟਾਈਮ ਮਿਲਤਾ ਨੀ।
ਮੈਂ ਵੀ ਬਹੁਤ ਦਿਨ ਸੇ ਸੋਚ ਰਹੀ ਕਿ ਚਲੋ ਸਾਥ ਮੇਂ ਬੈਠੇ, ਕੁਛ ਕਿੱਟੀ ਕਿੱਟੀ ਪਾਰਟੀ ਸੀ ਜੁਆਇਨ ਕਰੇ ਬਟ ਸਾਨੂੰ ਹੀ ਉਹੀ ਹੈ ਗਰਮੀ ਵਿੱਚ ਨਾ ਦਿਲ ਨੀ ਕਰੇ ਕੁਛ ਕਰਨ ਦੋ।
ਗਰਮੀ ਨੇ ਬੀ ਹੱਦ ਕੀਤੀ ਨੀ, ਇੰਨੀ ਗਰਮੀ ਪੜਣੀ ਸੀ, ਇਤਨੀ ਗਰਮੀ ਪੜੀ ਸੀ।
ਯੋ ਤੋਂ ਹੈ ਹੀ।
ਹੂੰ।
ਉਹਦਾ ਰਾਸ ਤਾਂ ਗਰਮੀ ਵਿੱਚ ਕੁੱਝ ਜਾਨੇ ਕੀ ਸੋਚੋ ਤੋ ਫਿਰ ਵੋਹੀ ਹਲਕਾ ਸਾ ਸੂਟ ਪਹਿਨਨੇ ਕਾ ਦਿਲ ਕਰੇ ਹੈ ਗਰਮੀ ਵਿੱਚ। ਕੁਛ ਭਾਰੀ ਸਾ ਨੀ ਪੈਂਦਾ ਜਾਂਦਾ।
ਹਾਂ।
ਆ ਫਿਰ ਥੋੜਾ ਯੋ ਵੀ ਹੋ ਜਾਂਦਾ ਕਿ ਚਲੋ ਬਾਈ ਹਮ ਬਸ ਕੁਛ ਨਹੀਂ ਹਮ ਤੋਂ ਹੀ ਔਹੀ ਸੋਚ ਰਹੇ
ਨਹੀਂ ਇਸਮੇ ਫੋਨ ਦਾ ਕੀ ਕਰੇ ਕੀ ਕਰੇ ਇਸ ਫੋਨ ਦੇ ਨਾਲ?
ਫੋਨ ਦੇ ਵਿੱਚ ਤਾਂ ਦੇਖੋ ਯੇਹੀ ਐ ਮੈਂ
ਕੋਈ ਤੋਂ ਅਹ ਤਰੀਕਾ ਦੱਸੋ ਕਿ ਇਸ ਫੋਨ ਨਾਲ ਥੋੜਾ ਛੁਟਕਾਰਾ ਪਾਣ ਲੱਗ ਰਿ ਸਭ ਤਾਂ ਕਿ ਥੋੜਾ ਫੈਮਲੀ ਕੇ ਸਾਥ ਠਹਾਕੇ ਲਗਾਓ ਯਾਂ ਵੋਕ ਵਗੈਰਾ ਪੈ ਜਾਓ ਘੁੰਮਣੇ ਦੱਸੋ ਕੁਛ ਤਾਂ ਦੱਸੋ ਮੈਂ ਸੋਚ ਰਈ ਸੀ ਚਲੇ ਫਿਰ ਮ ਨਾ ਮਿਲ ਕੇ ਬਾਤ ਕਰੇਗੇ ਇਸ ਟੋਪਿਕ ਪੇ ਨਾ ਮਿਲੋ ਆਪ